ਹੈਲੋ।
ਆ ਰੀ ਏ ਵਾਜ ਵੀ।
ਹਾਂਜੀ ਸ਼ਸ਼ ਸ਼੍ਰੀ ਕਾਲ ਜੀ।
ਸ਼ਸ਼ ਸ਼੍ਰੀ ਕਾਲ ਜੀ।
ਹਾਂਜੀ ਹੋਰ ਕਿਵੇਂ ਓਂ?
ਵਧੀ ਜੀ। ਤੁਸੀ ਦੱਸੋ?
ਵਧੀਆ। ਹੋਰ ਕੀ ਕਰ ਰੇ ਓਂ?
ਬ ਮੈਂ ਤੇ ਬੈਠਾਂ ਓਫਿਸ ਹਲੇ।
ਅੱਛਾ, ਹੋਰ ਦੱਸੋ, ਕੀ ਚੱਲ ਰਿਹਾ? ਹੈਲੋ।
ਹੋਰ ਦੱਸੋ, ਕੀ ਚੱਲ ਰਿਹਾ? ਮੌਸਮ ਕਿੱਦਾਂ ਦਾ, ਉੱਥੇ?
ਬਸ ਵੇ, ਵੇਹਲੇ ਬੈਠੇ ਆਂ, ਰੋਟੀ
ਅੱਛਾ, ਕੀ ਬਣਾਇਆ ਅੱਜ? ਅੱਛਾ-ਅੱਛਾ, ਹੋਰ ਦੱਸੋ? ਸਟੱਡੀ ਹੋ ਗਈ ਐ, ਤੁਹਾਡੀ ਕੰਪਲੀਟ।
ਆਪਾਂ ਇੱਕ ਮਿੰਟ, ਬ ਫੁਲਕੇ ਰਾੜੇ ਘੀਏ ਨਾਲ।
ਅੱਛਾ। ਹੋਰ ਦੱਸੋ, ਵਿਹਲੇ ਬੈਠੇ ਸੀ ''ਮੈਂ ਕਿਹਾ ਚਲੋ ਫੋਨ ਈ ਕਰ ਲਏ ਫਿਰ ਤੁਹਾਡਾ ਫੋਨ ਹੀ ਆ ਗਿਆ।
ਹਾਂ ਵਧੀਆ, ਮੈਂ ਵੀ ਬਸ, ਹੁਣ ਵਿਹਲਾ ਹੋਇਆ।
ਅੱਛਾ-ਅੱਛਾ, ਹੋ, ਹੋਰ ਦੱਸੋ? ਹੋਰ ਕਿਤੇ ਘੁੰਮਣ ਨਹੀਂ ਗਏ?
ਨਾ ਹਜੇ ਤੇ ਨਹੀਂ ਗਏ, ਸੋਚਿਆ ਤੇ ਹੈ, ਸ਼ਿਮਲਾ ਜਾਣ ਦਾ।
ਸ਼ਿਮਲਾ ਜਾਣ ਦਾ ਸੋਚਿਆ, ਅੱਛਾ। ਹੋਰ ਦੱਸੋ, ਫੈਮਲੀ ਵਗੈਰਾ ਸਭ ਵਧੀਆ ਨੇ?
ਹਾਂ ਫੈਮਿਲੀ ਵਧੀਆ, ਹੁਣ ਸੋ ਵੀ ਸਾਰੀ ਵ।
ਅੱਛਾ-ਅੱਛਾ, ਹੋਰ ਦੱਸੋ?
ਕੰਪਲੇਟ।
ਹੂੰ
ਤੁਹਾਡੀ ਹੋ ਗਈ ਸ਼ੁਟੀ?
ਹੂੰ, ਹੋ ਗਈ ਏ ਸਟੱਡੀ ਕੰਪਲੀਟ।
ਲੜਦੈ
ਹੋਰ ਦੱਸੋ, ਕੀ ਚੱਲ ਰਿਹਾ ਗਲੀ-ਮੁਹੱਲੇ 'ਚ?
ਬਾ, ਇਹ ਬਸ ਹੋਰ ਕੁਛ ਨੀ।
ਅੱਛਾ।
ਹਾਂ।
ਹੋਰ, ਹੁਣ ਕੀ ਕਰ ਰਹੇ ਹੋ?
ਬਸ, ਇੰਸਟਾਂ-ਉੰਸਟਾਂ ਖੋਲਿਆ ਵੈਸੇ।
ਛਾ। ਹੋਰ?
ਹੋਰ, ਤੂੰ ਹੀ ਦੱਸੋ?
ਬਸ ਵਧੀਆ। ਅਸੀਂ ਕੱਲ ਆਏ ਹਾਂ ਜ, ਹੂੰ ਖਾਲੀ ਏ, ਅਸੀਂ ਕੱਲ ਆਏ ਹਾਂ ਜਲੰਧਰ ਤੋਂ। ਹੂੰ, ਤੇ ਉੱਥੇ ਘੁੰਮਣ ਗਏ ਸੀ ਅਸੀਂ।
ਕਿੱਥੇ ਘੁੰਮਕੇ ਆਏ ਓ?
ਅਸੀਂ, ਖਾਂਬਰਾ ਘੁੰਮ ਕੇ ਆਏ ਆਂ।
ਕਿੱਥੇ?
ਖਾੰਬਰਾ।
ਅੱਛਾ, ਕੀ ਮਤਲਬ ਗੁਰਦੁਆਰਾ ਵਗੈਰਾ ਕੀ ਇਹ ਜਗ੍ਹਾ ਹੈ ਕੋਈ?
ਨਹੀਂ ਉੱਥੇ, ਖਾੰਭਰਾ ਚਰਚ ਹੈਗੀ ਆ, ਉੱਥੇ ਗਏ ਸੀ ਅਸੀਂ। ਫੈਮਲੀ ਵਗੈਰਾ ਸਭ ਵਧੀ, ਸਭ ਗਏ ਸੀ ਉੱਥੇ। ਤੇ ਘੁੰਮਕੇ ਆਏ ਸੀ ਉੱਥੇ, ਹੂੰ।
ਤੇ ਬਾਏ ਟ੍ਰੇਨ ਗਏ ਸੀ, ਕਿਵੇਂ ਗਏ ਸੀ?
ਨਹੀਂ ਬਾਏ ਟ੍ਰੇਨ ਗਏ ਸੀ, ਪੂਰੀ ਫੈਮਿਲੀ ਗਏ ਸੀ।
ਅੱਛਾ, ਅੱਛਾ-ਅੱਛਾ।
ਤੁਸੀਂ ਦੱਸੋ, ਤੁਸੀਂ ਨਹੀਂ ਗਏ ਗਰਮੀਆਂ 'ਚ ਕਿਤੇ?
''ਮੈਂ ਅੰਮ੍ਰਿਤਸਰ ਹੋਕੇ ਆਇਆਂ, ਥੋੜੇ ਦਿਨ ਪਹਿਲੇ।
ਅੱਛਾ-ਅੱਛਾ, ਚਲੋ ਵਧੀਆ ਜੀ। ਗਰਮੀਆਂ 'ਚ ਕਿੱਤੇ ਤਾਂ ਜਾਓ।
ਹੋਰ ਬ ਅੰਮ੍ਰਿਤਸਰ ਹੋਕੇ ਆਏ ਆਂ, ਬ ਉੱਥੇ ਵੀ ਇੱਕ-ਦੋ ਦਿਨ ਲੱਗ ਗਏ ਨੇ, ਫੇਰ ਆਏ ਵਾਪਸ ਹੁਣ, ਹੁਣ ਦੇਖਦੇ ਆਂ ਅੱਗੇ ਬਣਾਵਾਂਗੇ ਪ੍ਰੋਗਰਾਮ ਕਿੱਥੇ ਜਾਣ ਦਾ।
ਹੂੰ, ਹੂੰ ਵਧੀਆ ਈ, ਲਾਈਫ ਇੰਜੋਏ ਕਰੋ।
ਹੋਰ ਬਸ ਐਹੀ ਤੇ ਹੈ, ਹੁ ਸਟੱਡੀ ਵਗੈਰਾ ਹੁਣ ਹੋ ਜਾਏਗੀ ਅੱਗੇ ਅਗਸਤ ਤੋਂ ਸ਼ੁਰੂ। ਫੇਰ ਵੈਸੇ
ਹੋਰ, ਕੋਲੇਜ ਵਗੈਰਾ'ਚ ਲਿੱਤਾ ਐਡਮਿਸ਼ਨ?
ਹਾਂ, ਕੋਲੇਜ ਵਗੈਰਾ'ਚ ਲਿਤਾ।
ਅੱਛਾ-ਅੱਛਾ, ਕੀ ਕਰਨੈ ਬੀਏ ਵਗੈਰਾ ਕਰਨੀ ਐ ਅੱਗੇ?
ਹਾਂ, ਬੀ ਏ, ਐਲ-ਐਲ-ਬੀ।
ਅੱਛਾ ਅੱਛਾ, ਬੀਏ ਪਲੱਸ ਐਲ-ਐਲ ਵੀ ਕਰਨੀ ਐ।
ਹਾਂ, ਪੰਜ ਸਾਲ ਦੀ।
ਹੂੰ, ਪੰਜ ਸਾਲ ਈ, ਪੰਜ ਸਾਲ ਦੀ ਹੁੰਦੀ। ਹੂੰ, ਹੋਰ? ''ਮੈਂ ਸੋਚਿਆ ਵਇਆ ਹਲੇ ਤੇ, ਗੌਰਮੈਂਟ ਜੋਬ ਦੀ ਤਿਆਰੀ ਕਰਾਂਗਾ।
ਅੱਛਾ, ਕੇ ਅਕੈਡਮੀ ਵਗੈਰਾ ਕੋਈ?
ਹਾਂ, ਆਈ ਸੀ ਐੱਸ ਅਕੈਡਮੀ।
ਅੱਛਾ।
ਹੂੰ।
ਚਲੋਂ ਵਧੀਆ, ਬਾਹ 'ਮੈਂ ਵੀ ਅਕੈਡਮੀ ਵਗੈਰਾ ਜੁਆਇਨ ਕੀਤੀ ਹੋਈ ਐ।
ਅੱਛਾ।
ਹਾਂ।
ਹੋਰ ਦੱਸੋਂ, ਫੈਮਲੀ ਵਗੈਰਾ ਸਭ?
ਬਸ ਵਧੀਆ, ਬਾਕੀ ਤੇ ਬਸ ਪਾਪਾ ਦੀ ਤਬੀਅਤ ਖ਼ਰਾਬ ਸੀ, ਹੁਣ ਠੀਕ ਏ, ਬਸ।
ਅੱਛਾ, ਕੀ ਹੋਗਿਆ ਸੀ?
ਬਾ ਬੁਖਾਰ ਵਗੈਰਾ ਹੋਗਿਆ ਸੀ, ਬੀਪੀ ਅੱਪ ਹੋਗਿਆ ਥੋੜਾ।
ਅੱਛਾ-ਅੱਛਾ, ਐ ਮੌਸਮ ਥੋੜ੍ਹਾ ਏਦਾਂ ਹੀ ਚੱਲ ਰਿਹਾ ਨਾ। ਉਹਦੇ ਕਰਕੇ ਹੋ ਜਾਂਦੈ ਆ ਕਈ ਵਾਰ, ਹੂੰ।
ਹਾ, ਬਸ ਮੌਸਮ ਦੇ ਕਾਰਨ ਹੀ ਐ।
ਹਾਂ-ਹਾਂ।
ਬਸ, ਕੁਛ ਅਸੀਂ ਬਾਹਰ ਗਏ ਸੀ ਤੇ ਗਰਮੀ-ਗਰਮ ਪਸੀਨੇ'ਚ ਜੋ ਪੀ ਲਿਆ ਗੰਨੇ ਦਾ ਜੂਸ। ਤੇ ਉਹਦੇ ਨਾਲ ਗਰਮ ਸਰਦ ਹੋਗਿਆ, ਹਾਂ, ਗਰਮ-ਸਰਦ ਹੋਗਿਆ ਫੇਰ।
ਹੂੰ, ਉਹਦੇ ਕਰਕੇ ਵੀ ਹੋ ਜਾਂਦੇ।
ਹਾ। ਬ ਰਾ ਤੀ, ਕੱਲ ਵੀ ਮੈਂ ਸਾਰਾ ਦਿਨ ਧੁੱਪ'ਚੁ ਘੁੰਮਿਆ, ਤੇ 'ਮੈਂ ਵੀ ਦੋ-ਤਿੰਨ ਵਾਰ ਛਬੀਲ ਪੀ ਲਈ ਪਸੀਨੇ-ਪਸੀਨੇ'ਚ। ਮੇਰਾ ਵੀ ਗਲਾ ਜਿਹਾ ਖਰਾਬ ਏ, ਹੁਣ।
ਹਂ, ਹੋਈ ਜਾਂਦਾ ਤੇ
ਹਂ
ਹੋਰ ਦੱਸੋ?
ਬਸ ਬੈਠੇ ਹੋਏ ਆ ਹੁਣ ਤੇ।
ਅੱਛਾ।
ਹਂ
ਅੱਸੀ ਵੀ ਪਰਸੋਂ, ਹਾਂ ਵਧੀਆ ਐ ਸਭ। ਅਸੀਂ ਵੀ ਥੋੜੇ ਦਿਨ ਪਹਿਲਾਂ ਵੋਟਰ ਪਾਰਕ ਘੁੰਮ ਕੇ ਆਏ ਸੀ। ਮੈਂ ਕਿਆ ਚਲੋਂ, ਗਰਮੀ ਹੋ ਰੀ ਐ ਤੇ ਘੁੰਮ ਕੇ ਆਈਏ ਕਿਤੇ ਤੇ ਵੋਟਰ ਪਾਰਕ ਗਏ ਸੀ। ਉੱਥੇ ਪੂਰਾ ਮਜ਼ਾ ਕੀਤਾ ਸੀ।
ਵਧੀਆ, ਫੈਮਿਲੀ ਗਈ ਸੀ ਸਾਰੀ?
ਨਈਂ ਨਈਂ, ਫੈ਼ਮਲੀ ਨ੍ਹੀਂ ਗਈ ਸੀ ਮੈਂ ਹਾਂ ਯਾਰ ਦੋਸਤ ਵਗੈ਼ਰਾ ਨਾਲ ਗਏ ਸੀ ਅਸੀਂ।
ਅੱਛਾ।
ਹਂ, ਤੇ ਅਸੀ ਉ ਤੇ ਪੂਰੀ ਸਲਾਈਡਸ ਦਾ ਮਜ਼ਾ ਲਿੱਤਾ ਉੱਥੇ।
ਅੱਛਾ ਅੱਛਾ।
ਹਂ।
ਬਅ ਮੈਂ ਵੀ ਸੋਚਿਆ ਸੀ। ਜਾਵਾਂ, ਮੈਂ ਵੀ ਸੋਚਿਆ ਸੀ ਜਾਵਾਂ ਕਿੱਥੇ ਸਵੀਮਿੰਗ ਪੂਲ ਵਗੈ਼ਰਾ ਬਸ ਫੇ਼ਰ ਬਣਿਆ ਨੀਂ ਪ੍ਰੋਗਰਾਮ ਪੜਾ।
ਹਂ, ਹਂ ਹੋਰ ਦੱਸੋ ਖਾਣਾ ਵਗੈਰਾ ਖਾ ਲਿਆ?
ਹਾਂ ਖਾਣਾ ਵਗੈਰਾ ਖਾ ਲਿਆ ਜੀ।
ਅੱਛਾ, ਅੱਛਾ।
ਹਂ ਬ ਹੁਣੇ ਬਸ ਥੋੜ੍ਹੀ ਦੇਰ ਪਹਿਲਾਂ ਈ ਖਾਇਆ।
ਅੱਛਾ, ਅੱਛਾ।
ਹਾਂ।
ਹੋਰ ਦੱਸੋ?
ਬਸ ਹੁਣ ਦੇਖਦੇ ਆਂ ਜਾਵਾਂਗੇ ਬਾਹਰ ਕਿੱਥੇ ਏਸ ਟੈਮ। ਗਿਆਰਾਂ ਬਾਰਾਂ ਵਜੇ਼ ਕਰੀਬ।
ਅੱਛਾ-ਅੱਛਾ।
ਹਾਂ। ਬ ਮੌਸਮ ਠੀਕ ਹੋ ਗਿਆ ਬਰਸਾਤ ਹੋ ਗਈ ਨਈ ਤੇ ਪਹਿਲਾਂ ਗਰਮੀ ਸੀ ਜਿਆਦਾ।
ਵਹਾਂ ਹੁਣ ਮੀਂਅ ਆ ਰਿਐ ਤੇ ਮੌਸਮ ਥੋੜਾ ਠੰਡਾ ਹੋ ਗਿਆ। ਇੰਨੇ ਦਿਨਾਂ ਦੀ ਗਰਮੀ ਪਈ ਸੀ, ਇੰਨੀ ਧੁੱਪ। ਤੇ ਉਹਨੂੰ ਥੋੜੇ ਆਰਾਮ ਪਿਆ।
ਬਾਹ ਰਾਤ-ਰਾਤ ਦਾ ਰਾਮ ਐ ਕੱਲ ਫੇ਼ਰ ਆ ਜੇਗੀ ਧੁੱਪ।
ਨਈਂ ਨਈਂ, ਕੱਲ੍ਹ ਦੀ ਤੇ ਬਾਰਿਸ਼ ਏ ਪਰਸੋਂ ਦੀ ਵੀ ਬਾਰਿਸ਼ ਐ।
ਅੱਛਾ।
ਹਂ।
ਮੈਂ ਤੇ ਐਵੀਂ ਯਾਰ ਦੋਸਤ ਕੋਲ ਬੈਠਿਆ ਸੀ ਤੇ ਮੈਂ ਇੱਕਦਮ ਮੈਸਿਜ ਆਇਆ ਥੰਡਸਟੋਮ ਦਾ।
ਹਂ ਹ, ਹਂ ਹਂ।
ਮੈਂ ਕਿਹਾ ਚਲੋ ਕੋਈ ਨੀ ਦੇਖਦੇ ਆਂ ਬਹ ਹੁਣ ਵੀ ਬਿਜਲੀ ਵਗੈ਼ਰਾ ਕੜਕ ਰਹੀ ਐ।
ਹੂੰ, ਠੀਕ ਐ ਵੈਸੇ ਥੋੜਾ ਮੌਸਮ ਠੰਡਾ ਹੋ ਗੇਆ ਨਾ। ਮੌਸਮ ਨੂੰ ਵੀ ਥੋੜ੍ਹਾ ਫਰਕ ਪਿਆ ਗਰਮੀ, ਤੋਂ ਵੀ ਰਾਤ ਮਿਲੀ ਥੋੜ੍ਹੀ।
ਸਈ ਗਾੱਲ ਏ, ਨਈ ਤੇ ਬਾਸ ਫੇਰ ਤੇ ਪਸੀਨੇ-ਪਸੀਨੇ ਈ ਐ ਹੋਰ ਕੀ। ਬੀਨਾ ਏ ਸੀ ਤੇ ਚੱਲਦਾ ਵੀ ਨੀ ਫੇ਼ਰ ਕਾੰਮ।
ਨਈਂ-ਨਈਂ ਕਿੱਥੇ ਚੱਲਦੈ।
ਹਾਂ ਠੀਕ ਐ ਆੱਜ ਏਸੀ ਓਨ ਨੀ ਕੀਤਾ ਸ਼ ਠੀਕ ਐ, ਆੱਜ ਹਵਾ ਵੀ ਆ ਰੀ ਠੰਡੀ ਬਾੱਸ ਵਦੀਆ।
ਹੂੰ। ਵਦੀਆ ਹੋ ਰੇਯਾ ਮੌਸਮ ਤੇ ਹੋਨ।
ਹਾਂ।
ਹੋਰ ਤੁਸੀਂ ਸਣਾਓ ਕੀ ਕਰ ਰੇ ਸੀ?
ਬਾੱਸ ਰੋਟੀ ਵੈਰਾ ਖਾਈ ਏ, ਭੋੱਖ ਤੇ ਲਾੱਗ ਈ ਰੀ ਏ ਦੇਖੋ ਕੁਛ ਹੋਰ ਖਾਂਨੇ ਆ ਹੋਣ।
ਹੂੰ-ਹੂੰ। ਹੋਰ ਦੱਸੋ?
ਓ, ਬੱਸ ਵੈਸੇ ਮੈਂ ਆਟਸ ਲਿੱਤੀ ਸੀ।
ਪਰ ਆਰਟਸ ਲਿੱਤੀ ਸੀ।
ਹਾਂ।
ਹੋਰ ਕੇੜੇ-ਕੇੜੇ ਸਬਜੈਕਟ ਲਿੱਤੇ ਸੀ?
ਵ ਹਿੰਦੀ ਇੰਗਲਿਸ਼ ਸੀ, ਓਰ ਹਿਸਟਰੀ, ਪੋਲੀਟੀਕਲ ਸਾਇੰਸ, ਫਿਜ਼ਕਲ ਐਜੂਕੇਸ਼ਨ।
ਅੱਛਾ-ਅੱਛਾ, ਸੇਮ ਸਬਜੈਕਟ ਮੈਂ ਵੀ ਲਿੱਤੇ ਸੀ।
ਆਟਸ 'ਚੀ?
ਹੂੰ, ਆਟਸ।
ਅੱਛਾ, ਪਰ
ਐਈ ਸੇਮ ਸਬਜੈਕਟਸ, ਪਰਸੈਂਟੇਜ਼ ਨਾਈਨਟੀ ਸਿੱਕਸ।
ਚਲੋ ਵਦੀਆ ਐ।
ਹੂੰ। ਹੋਰ ਦੱਸੋ ਤੁਸੀ?
ਬਂਸ ਦੇਖੋ ਹੋਨ ਸਾਡ, ਮੇਰੀ ਤੇ ਪਰਸੈਂਟੇਜ਼ ਆਈ ਸੀ ਫਿਫਟੀ ਨਈ ਇੱਕ ਮਿੰਟ। ਫੋਟੀ-ਏਟ ਪਤਾ ਨੀ ਫਿਫਟੀ ਐਨਾ ਈ ਹੋਏ ਸੀ।
ਅੱਛਾ ਚਲੋ ਵਦੀਆ ਏ, ਤੁਸੀਂ ਫੇਰ ਐੜਵੋਕੇਟ ਦਾ ਕਰਨੈ?
ਹਾਂ ਹਾਂ-ਹਾਂ ਫਾਦਰ ਐਡਵੋਕੇਟ ਨੇ ਨਾ, ਹਾਂ।
ਅੱਛਾ-ਅੱਛਾ, ਲੈ ਲੇਆ ਫੇਰ ਐਡਮਿਸ਼ਨ ਵਗੈਰਾ?
ਹਾਂ ਐਡਮਿਸ਼ਨ ਲੈ ਲੇਐ, ਭਰਾ ਵੀ ਐਡਵੋਕੇਟ ਈ ਏ। ਤੇ ਐਸ ਲੀ ਮੈਂ ਕੇਆ ਚਲੋ ਐਈ ਠੀਕ ਏ। ਬਾਕੀ ਗੌਰਰਮੇਂਟ ਜੋਬ ਦੀ ਤਿਆਰੀ ਚੱਲ ਰੀ ਏ, ਹੋ ਗੇਆ ਕੁੱਛ ਠੀਕ ਏ ਨੀ ਤੇ ਫੇਰ ਐਡਵੋਕੇਟ ਈ।
ਅੱਛਾ, ਅਕੈੜਮੀ ਵਗੈਰਾ ਜੋਈਨ ਕੀਤੀ ਏ?
ਹਾਂ, ਐਕੈੜਮੀ ਜੋਇਨ ਕੀਤੀ ਹੋਈ ਏ।
ਅੱਛਾ-ਅੱਛਾ‌।
ਹਾਂ।
ਹੋਰ ਦੱਸੋ?
ਬਸ, ਬੈਠੇ ਆ ਜੀ।
ਹੂੰ।
ਮੈਂ ਕੇਆ ਬਸ ਬੈਠੇ ਆਂ, ਹੋਨ ਦੇਖਦੇ ਆਂ ਗੇਆਰਾਂ ਵਜੇ ਚੱਲੀਈ ਕਿੱਥੇ।
ਅੱਛਾ, ਅੱਛਾ ਚਲੋ ਰਾਤ ਬੋਤੀ ਹੋ ਗਈ ਏ। ਫੇਰ ਕਰਦੇ ਆ ਆਪਾਂ ਗੱਲ ਠੀਕ ਏ ਜੀ ਓਕੇ ਜੀ।
ਸਾਸਰੀ ਕਾਲ ਜੀ ਠੀਕ।
ਸਾਸੀ ਕਾਲ।